ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ?
ਵਧੀਆ ਜੀ, ਹੋਰ ਤੁਸੀਂ ਦੱਸੋ?
ਹਾਂਜੀ ਸਭ ਵਧੀਆ, ਫੈਮਿਲੀ ਵੀ ਸਭ ਠੀਕ ਨੇ?
ਹਾਂਜੀ ਹਾਂਜੀ, ਕਿਰਪਾ ਮਾਲਕ ਦੀ।
ਚਲੋ ਵਧੀਆ ਜੀ, ਅੱਛੀ ਗੱਲ ਹੈ, ਸਹੀ ਹੋਣਾ ਚਾਹੀਦਾ। ਤੁਸੀਂ ਡਿਨਰ ਵਗੈਰਾ ਕਰ ਲਿਆ?
ਹਾਂਜੀ ਹਾਂਜੀ, ਕਰ ਲਿਆ, ਤੁਸੀਂ?
ਹਾਂਜੀ ਹਾਂਜੀ, ਹਾਂਜੀ, ਮੈਂ ਵੀ ਕਰ ਲਿਆ। ਫਿਰ ਤੁਸੀਂ, ਕਿਹੜਾ ਫੂਡ ਖਾਣਾ ਜ਼ਿਆਦਾ ਲਾਈਕ ਕਰਦੇ ਹੋ ਘਰ ਦਾ, ਜਾਂ ਜੰਕ ਫੂਡ ਖਾਂਦੇ ਹੋ ਜ਼ਿਆਦਾ?
ਮੈਂ ਜਿਆਦਾਤਰ ਕਰ ਦਾ ਹੀ ਖਾਈਦਾ, ਵੈਸੇ ਬਾਹਰ ਖਾਵਾਂਗੇ, ਚਾਈਨੀਜ਼ ਹੀ ਖਾਵਾਂਗੇ। ਇਸ ਤੋ ਇਲਾਵਾ, ਹੋਰ ਕੁਛ ਨੀ ਖਾਦਾਂ।
ਫਿਰ ਵੀ, ਕੀ ਜ਼ਿਆਦਾ ਪ੍ਰੈਫਰ ਕਰਦੇ ਹੋ ਖਾਣਾ?
ਚਾਈਨੀਜ਼ ਫੂਡ ਲਗਾ ਲਓ ਤੁਸੀਂ, ਕੁਛ ਵੀ ਨੂਡਲਸ ਹੋ ਗਏ ਜਾਂ ਫਿਰ ਹਮ ਨੂਡਲਸ ਹੋ ਗਏ, ਪਾਸਤਾ ਹੋ ਗਿਆ ਆਪਣਾ, ਮੋਮੋਜ਼ ਵਗੈਰਾ ਹੋ ਗਏ।
ਹਾਂਜੀ ਹਾਂਜੀ, ਬਿਲਕੁ
ਅਗਰ ਤੁਸੀ ਡਿਨਰ ਦੀ ਗੱਲ ਕਰਦੀ, ਜਿਵੇਂ ਰੋਟੀ ਵਗੈਰਾ ਦੀ ਗੱਲ ਕਰਦੀ ਤੁੂੰ ਭਲਤੇ ਫੇਿਰ ਪੰਜਾਬੀ, ਪੰਜਾਬੀ ਰੋਟੀ ਜਿਵੇਂ ਹੁੰਦੀ ਦਾਲ ਸਬਜ਼ੀ
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਆ। ਜ਼ਿਆਦਾ ਤੁਸੀਂ ਜ਼ਿਆਦਾ, ਜੰਕ ਫੂਡ ਖਾਂਦੇ ਹੋ ਜਾਂ ਜ਼ਿਆਦਾ ਘਰ ਦਾ ਖਾਂਦੇ ਹੋ?
ਨਹੀਂ ਮੈਂ ਪਹਿਲੇ ਖਾਂਦਾ ਸੀ ਜ਼ਿਆਦਾ, ਉਸ ਤੋਂ ਫੇਰ ਮੈਨੂੰ ਥੋੜ੍ਹੀ ਐਲਰਜੀ ਹੋ ਗਈ, ਹੁਣ ਬੰਦ ਕੀਤਾ ਹੋਇਆ।
ਅੱਛਾ- ਅੱਛਾ ਠੀਕ ਹੈ, ਜੀ ਅਛੀ ਗੱਲ ਹੈ ਜੀ, ਜੰਕ ਫੂਡ ਜ਼ਿਆਦਾ ਖਾਣਾ ਵੀ ਨੀ ਚਾਹੀਦਾ ਨਾ ਸਾਨੂੰ, ਬਹੁਤ ਡਿਸੀਜ਼ ਵੀ ਹੋ ਰਹੀਆਂ ਨੇ, ਸਾਡੀ ਹੈਲਥ ਵਾਸਤੇ ਵੀ ਅੱਛਾ ਨਹੀਂ ਹੁੰਦਾ।
ਹਾਂਜੀ ਹਾਂਜੀ, ਉਹ ਤੇ ਆ।
ਕਿਉਂਕਿ ਨੀਰਾ ਮੈਦਾ ਹੀ ਹੁੰਦਾ ਹੈ, ਜੋ ਸਾਡੇ ਅੰਦਰ ਜਾ ਕੇ ਸਾਰਾ ਨਾ ਜਮ ਜਾਂਦਾ ਹੈ, ਔਰ ਡਾਇਜੈਸਟ ਹੋਣ ਵਿੱਚ ਬਹੁਤ ਮੁਸ਼ ਮੁਸ਼ਕਿਲ ਹੁੰਦੀ ਏ ਓਨੂੰ ਨਾ ਜੰਕ ਫੂਡ ਜਾਦਾ ਬੈਸਟ ਹਾਂਜੀ ਹਾਂਜੀ ਘਰ ਦਾ ਫੂਡ ਤੇ ਸਬ ਤੋਂ ਬੈਸਟ ਐ ਜੀ।
ਹਾਂਜੀ ਘਰ ਦਾ ਤਾ ਸਹੀ ਰੇਂਦਾ ਏ ਅਪਨੇ ਸਾਮਨੇ ਬੰਦਾ ਏ ਸਬ।
ਹਾਂਜੀ ਹਾਂਜੀ ਹਾਈ
ਓ ਪਤਾ ਨੀ ਓਨਾਂ ਨੇ ਕਦੋ ਤੋਂ ਸਟੋਰ ਕਰਕੇ ਰੱਖਆ ਹੁੰਦਾ ਵਾ।
ਬਿਲਕੁਲ ਸਹੀ ਗੱਲ ਐ ਪਤਾ ਈ ਜੀ ਕਦੋਂ ਬਨਾਯਾ ਕਦੋ ਕੀ ਕੀਤਾ ਕੀ ਨੀ ਕੀਤਾ। ਔਰ ਕੇਹੋ ਜਾ ਘਰੋਂ ਬਨਾ ਕੇ ਲਯਾ ਰਹੇ ਨੇ ਕੇਹੋ ਕੇਹੋ ਦੀ ਗੰਦੀ ਜਗਾ ਤੇ ਬਨਾ ਰਹੇ ਨੇ। ਅੱਛੀ ਤੇ ਬਨਾ ਰੇ ਨੇ ਕੁਛ ਨੀ ਪਤਾ ਚੱਲਦਾ ਨਾ ਸਾਨੂੰ ਏਹ ਚੀਜ਼ ਦਾ ਬੋਤ ਤੋ ਹੁੰਦਾ ਹਾਂ ਸਾਡੇ ਸਾਮਨੇ ਓ ਬਨਾ ਰਹੇ ਹੁੰਦੇ ਨੇ ਬਟ ਬਨਾ ਕੇ ਤੇ ਓ ਘਰੋਂ ਈ ਲਿਆਂਦੇ ਹੁੰਦੇ ਨੇ ਨਾ।
ਹਾਂ ਓ ਤੇ ਜੇੜੀ ਸੋਸਿਸ ਵਗੈਰਾ ਬਨਦੀ ਸਾਨੂੰ ਥੋੜੀ ਪਤਾ ਕੀ ਫਰੈਸ਼ ਏ ਕੀ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਏ ਜੀ ਬੋਤ ਜਾਦਾ ਮਤਲਬ ਚਲੋ ਸਬ ਤੋ ਪੇਲਾ ਤਾ ਸਾਨੂੰ ਏਹ ਦੇਖਨਾ ਚਾਈਦਾ ਜੇੜੀ ਸ਼ੋਪ ਤੋਂ ਅਸੀ ਸਮਾਨ ਲੈ ਰਹੇ ਆ ਓਹਦੇ ਤੇ ਸਾਫ਼ ਸਫ਼ਾਈ ਹੈ। ਔਰ ਉਸ ਬੰਦੇ ਦੀ ਸੇਲ ਹੈ ਯਾ ਨਹੀ ਏ ਅਗਰ ਉਸ ਬੰਦੇ ਦੀ ਸੇਲ ਬੋਤ ਅੱਛੀ ਐ ਫੇਰ ਤਾਂ ਚਲੋ ਹੈ ਕੀ ਚਲੋ ਬੰਦਾ ਫਰੈਸ਼ ਈ ਸਮਾਨ ਨਾਲੇ ਸਮਾਨ ਬਚੇਗਾ ਈ ਨੀ ਕੀ ਅਗਲੇ ਦਿਨ ਯੂਜ਼ ਕਰ ਲੇ ਓ। ਸਬ ਤੋ ਜਾਦਾ ਤਾ ਏਹੀ ਦੇਖਨਾ ਚਾਈਦਾ ਕਿ ਏਹ ਪਰਸਨ ਦੀ ਸੇਲ ਵੀ ਹੈ ਯਾ ਨਹੀਂ ਹੈ।
ਕੋਮਪੀਟੀਸ਼ਨ ਹੀ ਬੋਤ ਏ ਅੱਜ ਕੱਲ ਦੇ ਬ ਫਾਸਟ ਫੂਡ ਵਿੱਚ।
ਬਿਲਕੁਲ ਸਹੀ ਗੱਲ ਏ ਜੀ ਅੱਜ ਕੱਲ ਨਾ ਖਾਨਾ ਖਾਨਾ ਹੀ ਰੇ ਗਆ ਜਿੱਦੋਂ ਦੇਖੋ ਓਥੇ ਹੀ ਬੰਦੇ ਨੇ ਰੇੜੀ ਲਾਈਏ ਜੀਦੇ ਕੋਲ ਕੰਮੀ ਓਨੇ ਮੋਮੋਜ਼ ਦੀ ਰੇੜੀ ਲਾ ਲੀ ਜੀਦੇ ਕੁਛ ਨੀ ਏ ਓਨੇ ਆਵਦੀ ਰੇੜੀ ਲਗਾ ਲੀ। ਬੋਤ ਜਾਦਾ ਹੋ ਗਿਆ ਦਾ ਏ ਚੱਪੇ ਚੱਪੇ ਤੇ ਰੇੜੀਆਂ ਈ ਰੇੜੀਆਂ ਲੱਗੀ ਦੀਆ ਨੇ।
ਹੋਨ ਸਾਡੇ ਜਿਵੇਂ ਸਾਡਾ ਘਰ ਏ ਸਹੀ ਗੱਲ ਐ। ਲੋਕੀ ਜਾਦਾ ਬਾਰ ਦਾ ਈ ਖਾਂਦੇ ਆ।
ਹਾਂਜੀ ਹਾਂਜੀ। ਕਉਕਿ ਅੱਜ ਕੱਲ ਨਾ ਥੋੜੇ ਮ ਅੱਜ ਕੱਲ ਜੋ ਸਾਡੇ ਜੋ ਮੰਮੀ ਪਾਪਾ ਨੇ ਨਾ ਓ ਫਿਰ ਵੀ ਕੇਂਗੇ ਨੀ ਜੀ ਘਰ ਦਾ ਖਾਨਾ ਏ ਖਾਨਾ ਘਰ ਦਾ ਖਾਓ ਬਟ ਅੱਜ ਕੱਲ ਜੋ ਨਿਊ ਜਨਰੇਸ਼ਨ ਓ ਕੇ ਗੀ ਨੀ ਮੇ ਕੋ ਯੇ ਨੀ ਖਾਨਾ ਮੇਕੋ ਵੋ ਨੀ ਖਾਨਾ ਮੈ ਕੋ ਤੋ ਬਾਹਾਰ ਕਾ ਯੇ ਖਾਨਾ ਐ ਔਰ ਮਾਂ ਪਿਓ ਵੀ ਦੇ ਦਿੰਦੇ ਆ ਚਲੋ ਪੈਸੇ ਲੋ ਤੇ ਬਾਰੋਂ ਖਾਓ ਸਾਨੂੰ ਬਣਾਣਾ ਨਾ ਪਏ ਬਟ ਓ ਸਾਡੇ ਹੈਲਥ ਵਸਤ ਤੇ ਬੋਤ ਗਲਤ ਹੁੰਦਾ ਕਈ ਵਾਰ ਬੱਚਿਆਂ ਦੇ ਅੰਦਰੋ ਦੀ ਪੇਟ ਦਰਦ ਹੁੰਦਾ ਓਨਾਂ ਤੇ ਪੇਟ ਦੇ ਅੰਦਰੋ ਮੈਦਾ ਨਿਕਲਦਾ ਏ ਯਾ ਕੁੱਛ ਨਾ ਕੁੱਛ ਨਿਕਲਦਾ ਐ। ਕਿੰਨਾ ਜਾਦਾ ਇਸ਼ੂ
ਖੂਨ ਚ ਇਨਫੈਕਸ਼ਨ ਹੋ ਜਾਂਦੀ ਏ ਮੈਦਾ ਜਿਆਦਾ ਖਾਨ ਨਾਲ ਯਾ ਤਲਆ ਜਾਦਾ ਖਾਨ ਨਾਲ।
ਹਾਂਜੀ ਹਾਂਜੀ ਇੱਕ ਤੇ ਅੱਜ ਕੱਲ ਨਾ ਜੇੜਾ ਏਹ ਵਾਲਾ ਟਰੈਂਡ ਆਯਾ ਹੋਆ ਮੋਮੋਜ਼ ਦਾ ਏਦਾ ਮੋਮੋਸ ਕੁਰਕਰੇ ਮੋਮੋਜ਼। ਐ ਵਲੇ ਮੋਮੋਸ ਓ ਵਲੇ ਮੋਮੋਜ਼ ਬੋਤ ਹੈ। ਕੀ ਨਾ ਮੋਮੋਸ ਦਾ ਤੇ ਇੰਨਾ ਜਾਦਾ ਹੋ ਚੁੱਕਆ ਨਾ ਪਾਗਲ ਹੋਏ ਦੇ ਲੋਕੀ ਮੋਮੋਸ ਖਾਨ ਵਸਤੇ। ਓ ਜੇੜੇ ਸਟੀਮ ਵਲੇ ਔਰ ਐ ਈ ਨੀ ਪਤਾ ਕੀ ਓਨਾ ਨੇ ਕਦੋ ਬਨਾਏ ਆ ਕਦੋ ਕੀ ਕੀਤਾ ਏ ਕੇਹੋ ਜੀ ਵੈਜੀਟੇਬਲਸ ਯੂਜ਼ ਕਰ ਰਿਆ ਐ। ਕੋ ਕੇਹੋ ਜੀ ਓ ਸੋਸ ਯੂਜ਼ ਕਰ ਰਿਆ ਕੀ ਕਰ ਰਿਆ ਤਾ ਹੀ ਤਾ ਅੱਜ ਕਲ ਇੰਨੀ ਜਾਦਾ ਬਿਮਾਰੀਆ ਫੈਲੀ ਜਾ ਰਿਆ ਨੇ।
ਹਾਂਜੀ ਹਾਂਜੀ ਜਿਨੂੰ ਜਿਨੂੰ ਵੇਖ ਲੋ ਓਨੂੰ ਐਲਰਜੀ ਏ। ਕਿਸੇ ਦਾ ਪੇਟ ਖਰਾਬ ਏ ਕਿਸੇ ਨੂੰ ਕੋਈ ਏ ਕੁਛ ਹੈਗਾ।
ਬੋਤ ਜਾਦਾ ਨਾ ਬੋਤ ਜਾਦਾ ਪ੍ਰੋਬਲਮ ਫੇਸ ਕਰਨੀ ਪਏ ਤਾਂਹੀ ਤੇ ਅੱਜ ਕੱਲ ਬਿਮਾਰੀਆਂ ਵੱਧ ਗਿਆ ਨੇਿੱਕੇ ਨਿੱਕੇ ਬੱਚੇ ਕੀ ਹੁੰਦਾ ਸੀ ਪੇਲੇ ਬੱਚੇ ਜਿਨੇ ਇੰਨੇ ਲੰਬੇ ਉੱਚੇ ਹਾਈਟ ਹੁੰਦੀਆਂ ਸੀ ਤਗੜੇ ਹੁੰਦੇ ਸੀ ਬੱਚ ਬੱਚੇ ਸਟਰੋਂਗ ਹੁੰਦੇ ਸੀ ਅੱਜ ਕਲ ਬੱਚੇ ਸਟਰੋਂਗ ਈ ਨੇ ਏ ਨੇ ਮੈਂ ਮੈਂਟਰੋਂਗ ਨੇ ਨਾ ਫਿਜੀਕਲੀ ਸਟਰੋਂਗ ਨੇ।
ਉਹੀ ਤੇ ਹੁਣ ਤੁਸੀ, ਇੰਨਾ ਨਡੇ ਫਰੈਂਸ ਕਰਲੋ ਨਾ ਤੁਸੀਂ, ਸਿਟੀ ਦੇ ਬੱਚੇ ਲਗਾਲੋ ਤੇ ਵਿਲੇਜ ਦੇ ਲਾਲੋ। ਸਿਟੀ ਨਾਲੋ ਤੇ ਵਿਲੇਜ ਦੇ ਬੱਚੇ, ਜ਼ਿਆਦਾ ਸਟਰੋਂਗ ਹੁੰਦੇ ਨੇ।
ਹਾਂਜੀ, ਕਿਉਂਕਿ ਉਹ ਕੀ ਹੁੰਦਾ ਉਹ ਘਰ ਦਾ ਦੁੱਧ, ਮੱਖਣ
ਹੂੰ
ਖਾਂਦੇ ਨੇ, ਦੁੱਧ ਵਗੈਰਾ ਪੀਂਦੇ, ਘਰ ਦਾ ਸਭ ਖਾਂਦੇ ਨੇ। ਬਿਲਕੁਲ ਸਹੀ ਗੱਲ ਐ, ਔਰ ਇਧਰ ਦੇ ਕੀ ਐ, ਏਧਰ ਦੇ ਬੱਚੇ ਐਂਜ ਪਤਲੇ ਜੇ ਹੋਣਗੇ, ਹਾਈਟ ਨੀ ਵੱਧੇਗੀ ਸਪੈਕਸ ਲੱਗਿਆ ਹੋਏਗਾ। ਕਿਉਂਕਿ ਬੱਚੇ ਸਟਰੋਂਗ ਹੀ ਨੀ ਐ, ਔਰ ਬੱਚੇ ਦੀ ਇਮਿਊਨਿਟੀ ਇੰਨੀ, ਇੰਨੀ ਜ਼ਿਆਦਾ ਵੀਕ ਹੋ ਜਾਂਦੀ ਆ ਉਹਨਾਂ ਨੂੰ, ਕੁਛ ਵੀ ਬਾਹਰ ਦਾ ਖਾਣ ਯਾ ਕੁਛ ਵੀ ਕਰਨ ਉਹ ਨੂੰ ਬੜੀ ਜਲਦੀ ਬਿਮਾਰ ਹੋ ਜਾਂਦੇ ਆ। ਬਿਲਕੁਲ ਸੌਫ ਜੇ ਬੱਚੇ ਰਹਿ ਜਾਂਦੇ ਨੇ, ਸੋਫਟ ਕੁਚ ਜਰਾ ਜਾ ਕੁਛ ਕੋ ਤੇ ਬੱਚੇ ਕਈ ਰੋਣ ਲੱਗ ਜਾਣਗੇ। ਕਈ ਬੱਚਿਆਂ ਕੋਲ ਬੈਗ ਤੱਕ ਵੀ ਨੀਂ ਚੱਕਿਆ ਜਾਂਦਾ।
ਰੋਣ ਲੱਗ ਜਾਣਗੇ ਕਹਿਗੇ ਮੈਨੂੰ ਮਾਰਦਾ ਪਿਆ, ਹਲੇ ਕਹਿ
ਹਾਂਜੀ-ਹਾਂਜੀ, ਇਹਨੇ ਮੈਨੂੰ ਐ, ਔਰ ਬੱਚੇ ਨਾ ਬਹੁਤ ਨਾਜੁਕ ਵੀ ਨੇ, ਸੱ ਚੀ ਵਿੱਚ ਹੀ ਨਾਜੁਕ ਨੇ ਜਿਹੜੇ ਹੈਗੇ ਨੇ, ਕਿਉਂਕਿ ਕੁਛ ਖਾਂਦੇ-ਪੀਂਦੇ ਹੀ ਨੀਂ। ਪਹਿਲੇ ਤੇ ਹੁੰਦਾ ਹੁੰਦਾ ਸੀ, ਮੰਮੀ ਬਾ, ਮੰਮੀ ਔਰ ਸਾਡੀਆਂ ਸਵੇਰੇ ਸਾਨੂੰ ਪਰੌਂਠੀਆਂ ਬਣਾਕੇ ਦੇਣੀਆਂ ਘਿਓ ਦੀਆਂ, ਉਹ ਖੁਵਾਉਂਦੀਆਂ ਹੁੰਦੀਆਂ ਸਨ, ਹੁਣ ਥੋੜੀ ਹੈ ਹੁਣ ਤੇ ਹੁਣ ਤਾਂ ਕੀ ਹੈ ਬੱਚੇ
ਹਾਂ, ਚੋਕਲੇਟ ਖਾ ਲੇ ਚੋਲਡ ਵਗੇਰਾ ਲੈਲਣੇ ਗੇ, ਆ ਲੈਲਣ ਗੇ, ਕੋਈ ਸਨੈਕਸ ਵਗੈਰਾ ਲੈਲਣਗੇ।
ਹਾਂਜੀ, ਔਰ ਪੀਜ਼ਾ, ਸਭ ਤੋਂ ਜ਼ਿਆਦਾ ਪੀਜ਼ਾ।
ਓਹ ਤੇ ਪੂਰਾ ਮੈਦਾ, ਬਿਲਕੁਲ ਸਭ ਤੋਂ ਜ਼ਿਆਦਾ ਬ-ਬ-ਬਕਾਰ ਏ।
ਮੈਦਾ ਇੰਨਾ ਜ਼ਿਆਦਾ ਮਤਲਬ ਹੁੰਦਾ ਹੈ, ਕਿ ਪੀਜ਼ਾ ਕਹਿੰਦੇ ਨੇ, ਸਾਡੇ ਲੀਵਰ ਨੂੰ ਪਚਾਨ ਪਚਾਨ ਵਿੱਚ ਪਤਾ ਨੀ ਕਿੰਨੇ, ਇੱਕ ਦਿਨ ਪੂਰਾ ਲੱਗਦਾ ਉਹਨੂੰ ਪਚਾਨ ਵਿੱਚ। ਉਹ ਸਾਡੀ ਇਮਿਨਿਊਟਰੀ ਅੱਪ ਮੈਂ ਵੀ ਸਟਰੋਂਗ ਆਪਣੇ-ਆਪ ਈ ਵੀਕ ਹੋਏਗੀ, ਅਗਰ ਅਸੀ ਹਲਕਾ-ਫੁਲਕਾ ਭੋਜਨ ਖਾਵਾਂਗੇ। ਉਹ ਜਲਦੀ ਅਹ ਹੋਏਗਾ ਰੀਸਾਈਕਲ ਹੋਏਗਾ, ਸਾਡੇ ਪੇਟ ਦੇ ਅੰਦਰ ਸਾਨੂੰ ਐਨਰਜੀ ਦੇਗਾ। ਤਾਂ ਹੀ ਤਾਂ ਸਾਡੇ ਅੱਜ-ਕੱਲ ਦੇ ਬੱਚਿਆਂ ਦੇ ਦਿਮਾਗ ਇੰਨੇ ਕੰਮ ਨੀਂ ਕਰਦੇ।
ਹਾਂਜੀ-ਹਾਂਜੀ, ਟਰੈਂਡ ਕਾਫੀ ਆਗਿਆ ਨਾ ਥੋੜਾ ਤੁਸੀਂ ਐ ਵੀ ਤੇ ਵੇਖੋ ਨਾ, ਜਨੇ ਥਾਂ-ਥਾਂ ਤੇ ਰੇਹੜੀਆਂ
ਪਤਾ ਨੀ ਵਿੱਚ ਤਾਂ ਕਿ ਹੋਗਿਆ ਹੋਈ ਚੀਜ਼ਾਂ ਬਣਾਂਦੇ ਨੇ, ਕਿ ਮਤਲਬ ਹੀ ਨੀ ਹੁੰਦਾ ਪਤਾ ਨੀ ਕਿਹੋ-ਕਿਹੋ ਚੀਜ਼ਾਂ ਬਣਾਈ ਜਾਂਦੇ ਨੇ ਲੋਕੀ ਵੀ। ਇੱਕ ਉਹ ਜਿਹੜਾ ਚੋਕਲੇਟ ਵਾਲਾ, ਪਤਾ ਨੀ ਕੀ? ਟਰੈਂਡ ਜਾ ਆਇਆ ਦਾ, ਉਹਦੇ ਨੀਚੇ ਬ੍ਰੈਡ ਪਾਣਗੇ, ਫੇਰ ਚੋਕਲੇਟ ਪਾਣਗੇ, ਫੇਰ ਬਰੈਡ ਪਾਣ ਕੀ ਬਣਾਈ ਜਾ ਰਹੇ ਨੇ, ਮਤਲਬ ਕੋਈ ਓਹੀ ਨੀ ਹੈ ਕਿ ਜਿਹੜਾ ਸਟ੍ਰੋਬੇਰੀ ਦੇ ਨਾਲ ਚੋਕਲੇਟ ਵਾਲਾ ਟਰੈਂਡ ਆਇਆ ਸੀ, ਕੀ ਹੈ ਉਹ? ਫਰੂਟ ਨੂੰ ਫਰੂਟ ਦੀ ਤਰ੍ਹਾਂ ਖਾਓ ਨਾ।
ਸਹੀ ਗੱਲ ਏ।
ਮਤਲਬ, ਨਾਸ ਹੀ ਮਾਰੀ ਜਾ ਰਿਆ ਚੀਜ਼ਾ ਦਾ। ਐਹੋ-ਐਹੋ ਜਿਹੇ ਦੇਖੇ ਆ ਲੋਕ, ਮਤਲਬ ਕਿ ਚੋਕਲੇਟ ਮੋਮੋਜ਼ ਵੀ ਆ ਰਹੇ ਨੇ। ਪਤਾ ਨੀ, ਕੋਈ ਲੌਜਿਕ ਹੀ ਨਹੀ ਐ, ਖਾਣ-ਪੀਣ ਦਾ ਕੋਈ ਖਾਓ।
ਮਤਲਬ, ਕੁਛ ਨਵੇ, ਨਵੇ ਤੋਂ ਨਵੇਂ ਚੀਜ਼ ਕੱਢੀ ਜਾ ਰਹੇ ਨੇ ਲੋਕੀ ਪਾਗਲ ਹੋਏ ਪਏ ਨੇ ਖਾਣ ਪਿੱਛੇ, ਬਈ ਇਹਨੇ ਕੁਛ ਨਵਾਂ ਕੀਤਾ ਇਹਦੇ ਕੋਲ ਟ੍ਰਾਈ ਕਰਨੇ ਆ।
ਬਿਲਕੁਲ ਸਹੀ ਗੱਲ ਆ, ਖਾਣਾ ਐ ਤੁਸੀਂ ਉਹ ਖਾਲੋ ਸਾਊਥ ਇੰਡੀਅਨ ਫੂਡ ਖਾਓ, ਕਦੀ ਵੀ ਉਹ ਨਾਲ ਤੁਸੀਂ ਬਿਮਾਰ ਨ ਹੋ ਸ ਸਕਦੇ ਇਡਲੀ, ਡੋਸਾ, ਸਾਂਬਰ ਉਹਦੀ ਫੀਲਿੰਗ ਇਹੋ ਜਿਹੀ ਆਉਂਦੀ ਹੈ ਕਿ ਤੁਸੀਂ ਘਰ ਦਾ ਖਾਣਾ ਖਾ ਰਹੇ ਹੋ, ਠੀਕ ਹੈ। ਪਹਿਲੇ ਲੋਕ ਕੀ ਸਭ ਤੋਂ ਜ਼ਿਆਦਾ ਪਹਿਲਾਂ ਹੀ ਹੁੰਦ ਹੁੰਦਾ ਸੀ ਸਾਊਥ ਇੰਡੀਅਨ ਫੂਡ ਹੁੰਦਾ ਸੀ। ਔਰ ਇੱਕ ਇਹ ਹੁੰਦੇ ਹੁੰਦੇ ਸੀ। ਚਾਟ, ਗੋਲ -ਗੱਪੇ ਵਗੈਰਾ ਇਹ ਨਾਲ ਕਦੀ ਬੱਚੇ ਬਿਮਾਰ ਨਹੀਂ ਹੁੰਦੇ ਸੀ। ਗੋਲ -ਗੱਪੇ ਕਿੰਨੇ ਟਾਈਮ ਤੋਂ ਚਲਦੇ ਆ ਰਹੇ ਨੇ, ਜਿਹੜੀ ਆ ਚਾਉਮੀਅਨ ਆ ਗੇ ਨੇ, ਮੋਮੋਸ ਆ ਗਏ ਨੇ ਇਹਨਾਂ ਦੇ ਵਿੱਚ ਇੱਕ ਅਜੀ਼ਨੋ ਮੋਟੋ ਪੈਂਦੈ ਅਜੀ਼ਨਾ ਮੋਟੋ ਸੀਰ ਨੀਰਾ ਕੈਂਸਰ ਹੈ, ਕੈਂਸਰ ਅਗਰ ਅਸੀਂ ਇਹਨੂੰ ਬਹੁਤ ਜ਼ਿਆਦਾ ਖਾਂਦੇ ਹਾਂ। ਲਿਖਿਆ ਹੋਇਆ ਔਰ ਆਜੀ਼ਨਾ ਮੋਟੋ ਹਰ ਇੱਕ ਚੀਜ਼ ਦੇ ਵਿੱਚ ਪੈ ਰਿਹਾ। ਤੁਸੀਂ ਦੇਖੋਗੇ ਚਾਊਮਿਨ ਬਣਾਉਂਦੇ ਨੇ ਉਹਦੇ ਵਿੱਚ ਅਜੀਨਾ ਮੋਟੋ ਪਾੰਦੇ ਆ ਮੋਮੋਸ ਬਣਾਉਦੇ ਆ ਉਹਦੇ ਵਿੱਚ ਪਾਉਂਦੇ ਆ ਕਿਉਂਕਿ ਜਿਹੜੇ ਚਾਊਮਿਨ ਬਣਨਣਗੇ ਉਹ ਸਪਰਿੰਗ ਰੋਲ ਦੇ ਵਿੱਚ ਕਵਰਿੰਗ ਵੀ ਹੋਏਗੀ ਉਹਦੇ ਵਿੱਚ ਵੀ ਅਜੀਨੋਮੋਟੋ ਆ ਰਿਆ। ਹਰ ਇੱਕ ਚੀਜ਼ ਦੇ ਵਿੱ ਚ ਆ ਰਿਹਾ ਬਰਗਰ ਤਾਂ ਖਾਣਾ ਹੀ ਬਹੁਤ ਕਹਿੰਦੇ ਨੇ ਅੱਛਾ ਹੀ ਨਹੀਂ ਹੁੰਦਾ ਤੁਹਾਡਾ ਮਨ ਕਰਦਾ ਤੁਸੀਂ ਥੋੜਾ ਬੋਹੁਤਾ ਖਾਓ ਇੱਕ ਔ ਮੈਗੀ ਬੱਚੇ ਕਹਿਣਗੇ ਮੈਗੀ, ਮੈਗੀ ਖਾਣੀ ਐ
ਸਭ ਤੋਂ ਜ਼ਿਆਦਾ ਮੈਗੀ ਦਾ ਕਿੰਨਾ ਜ਼ਿਆਦਾ ਔਹ ਹੈ
ਬਨੀ ਜਿਵੇਂ, ਜਿਵੇਂ ਘਰ ਕੋਈ ਸਬਜ਼ੀ ਨਹੀਂ ਬਣਨੀ ਚਾਹੀਦੀ ਮੈਗੀ ਬਣਾ ਲੀ
ਕਈ ਬੱਚੇ ਤਾਂ ਕੁੱਝ ਖਾਂਦੇ ਨੀ ਜੀ ਮੈਗੀ ਉਹ ਅੰਦਰ ਕੀੜੇ ਹੁੰਦੇ ਆ ਮੈਗੀ ਦੇ ਅੰਦਰ ਦੇਖ ਦੇਖੋ ਤੁਸੀਂ ਨਜ਼ਰ ਨਹੀਂ ਆੰਦੇ ਸਾਨੂੰ ਬਟ ਉਹਦੇ ਅੰਦਰ ਹੁੰਦੇ ਆ। ਉਹ ਤਾਂ ਬਹੁਤ ਬੇਕਾਰ ਹੈ ਜੀ ਇੱਕ ਤੇ ਮੈਦਾ ਤਾਂ ਅਸੀਂ ਨੋਰਮਲ ਖਾਵਾਂਗੇ ਨਾ ਇਹ ਜਿਹੜਾ ਏਰੇ ਵਾਲਾ ਮੈਦਾ ਹੁੰਦਾ ਇੱਕ ਤੇਰੇ ਅੰਦਰ ਕੀੜ ਕਿੜੇ ਹੁੰਦੇ ਨੇ ਸਾਨੂੰ ਨਜ਼ਰ ਵੀ ਨੀ ਆਉਂਦੇ, ਜਿਹੜੇ ਸਾਡੇ ਅੰਦਰ ਜਾ ਕੇ ਇਨਫੈਕਸ਼ਨ ਕਰਦੇ ਨੇ। ਸਭ ਤੋਂ ਜ਼ਿਆਦਾ ਮੈਗੀ ਦਾ ਬੁਰਾ ਹਾਲ ਏ। ਪਿੱਛੇ ਤੁਸੀਂ ਦੇਖਿਆ ਹੋਏਗਾ, ਮੈਗੀ ਦੀ ਕਿੰਨਾ ਹੋਇਆ ਸੀ ਕਿੰਨੇ ਪੈਕੇਟ ਵਿੱਚ ਐਕਸਪਾਇਰੀ ਕੀੜੇ ਵਗੈਰਾ ਨਿਕਲ ਰਹੇ ਸੀ। ਇੱਕ ਜਿਹੜਾ ਬੱਚੇ ਡਰਿੰਕਸ ਲੈਂਦੇ ਨੇ ਮਾਜਾ
ਸ਼ੂਗਰ ਹੈਗੀ ਨੀਰੀ ਔਹ ਤੇ, ਕੋਕੋ ਕੋਲਾ ਹੋ ਗਈ ਸਾਰੀ ਸ਼ੂਗਰ ਏ। ਉਹ ਕੋ ਚੱਲੀ ਜਿਹੜੀ ਸਟਿੰਗ, ਸਟਿੰਗ ਜੀ, ਸਟਿੰਗ ਜੀ।
ਕੈਫੇਨ ਹੁੰਦੀ ਹੈ, ਜੇ ਓਹ ਤੇ ਨਸ਼ਾ ਹੈ ਜੀ ਬਿਲਕੁਲ ਉਹ ਤਾਂ ਬਿਲਕੁਲੀਣਾ ਚਾਹੀਦਾ ਓਹ ਤੇ ਬੱਚਿਆਂ ਨੂੰ ਲੱਤ ਲੱਗ ਜਾਂਦੀ ਹੈ, ਰੋਜ਼, ਰੋਜ਼ ਪੀਣ ਦੀ ਨਾ ਉਹ ਤਾਂ ਬਿਲਕੁਲ ਹੋਇਆ ਇਹ ਜਗਾ ਤੁਸੀਂ ਘਰ ਦਾ ਨਿੰਬੂ ਪਾਣੀ ਪੀ ਲੋਓ, ਰੋਬਜ਼ਾ ਬਣਾ ਕੇ ਪੀ ਲੋਓ ਇਹ ਚੀਜ਼ਾਂ ਅੱਛੀਆਂ ਨੇ ਫਿਰ ਵੀ ਮਤਲਬ ਬਹੁਤ ਸਾਡੇ ਤੇ ਇੰਡੀਆ ਅੰਦਰ ਹੀ ਵਿਕਰੀਆਂ ਨੇ ਜੀ ਬਿਲਕੁਲ ਲਿਮਕਾ, ਕੋਕਾ ਕੋਲ ਬਾਹਰ ਦੇਸ਼ਾਂ ਵਿੱਚ ਤਾਂ ਬਿਲਕੁਲ ਵੀ ਨੀ ਹੈ।
ਹਾਂਜੀ, ਹਾਂਜੀ।
ਰੋਬਜ਼ਾ ਦੀ ਬੋਟਲ
ਪਾਣੀ ਪਾ ਜਿਹੜੀ ਰੋਬਜ਼ਾ ਦੀ ਬੋਟਲ ਹੁੰਦੀ ਹੈ ਮੈਂ ਉਹਦੇ ਤੇ ਵੀ ਇੱਕ ਮਤਲਬ ਕਿ ਮੈਂ ਰੇਲਸ ਕੋਲਗਾ ਰਿਹਾ ਸੀ ਨਾ ਮ ਸਾਹਮਣੇ ਮਤਲਬ ਕਿ ਜਿਵੇਂ ਰੈਂਡਮ ਕੋਈ ਰੀਲ ਆ ਜਾਂਦੀ ਏ
ਹਾਂਜੀ, ਹਾਂਜੀ।
ਤੇ ਇਵੇਂ ਨਾ ਕਿਸੇ ਨੇ ਰੋਬਜਾ਼ ਤੇ ਵੀ ਬਣਾਈ ਸੀ ਕਿ ਬਈ ਆ ਵੀ ਨੀਰੀ ਸ਼ੂਗਰ ਹੁੰਦੀ ਕੈਮੀਕਲ ਨਾਲ ਬੰਦਾ ਆ, ਮਤਲਬ ਕਿ ਔਹਤੇ ਔਹਦੇ ਲੇਬਲ ਤੇ ਤੇ ਐ ਲਿਖਿਆ ਹੁੰਦਾ ਨਾ ਉਹਦੇ ਲੇਬਲ ਤੇ ਆ ਲਿਖਿਆ ਹੋਏਗਾ ਬਈ ਰੋਜ਼ ਨਾਲ ਰੋਜ਼ ਦੇ ਜਿਹੜੇ ਪੱਤੇ ਹੁੰਦੇ ਆ ਉਹਦੇ ਨਾਲ ਬਣਯੈ। ਬਟ ਨੀਰਾ ਕੈ ਉਹਦੇ ਚ ਕੈਮੀਕਲ ਹੀ ਹੁੰਦੈ ਫੂਡ
ਜਿਹੜਾ ਔਰੀਜਨਲ ਰੋਬਜ਼ਾ ਕੰਪਨੀ ਦਾ ਰੋਬਜ਼ਾ ਨਾ ਇੱਕ ਤੇ ਉਹ ਨੋਰਮਲ ਕਿਧਰੇ ਮਿਲਦਾ ਨਹੀਂ। ਗਲੀਆਂ ਵਿੱਚ ਵੀ ਨੀ ਮਿਲਿਯਾ ਜੇ ਔ ਕਿਧਰੇ ਅਛ ਅੱਛੇ ਬ੍ਰਾਂਡ ਦੀ ਸ਼ੋਪ ਤੋ ਮਿਲੇਗਾ ਓਹ ਓਰੀਜਲ ਹੁੰਦਾ ਉਹਨੂੰ ਕਦੇ ਵੀ ਤੁਸੀ ਫਰਿਜ ਚ ਰੱਖੋਗੇ ਨਾ ਕਦੀ ਵੀ ਉਹ ਜੰਮੇਗਾ ਨੀ ਓਹ ਲਿਕੁਿਡ ਫੋਮ ਵਿੱਚ ਹੀ ਰਹੇਗਾ।
ਹਾਂਜੀ-ਹਾਂਜੀ।
ਇਹਦੀ ਇੱਕ ਐਹ ਨਿਸ਼ਾਨੀ ਹੁੰਦੀ ਐ ਜਿਹੜਾ ਅਸਲੀ ਰੋਬਜ਼ਾ ਹੁੰਦਾ ਓਹ ਤੁਸੀਂ ਫਰਿੱਜ ਵਿੱਚ ਰੱਖੋ ਫਰੀਜ਼ਰ ਵਿੱਚ ਰੱਖੋ ਕਦੀ ਵੀ ਨੀ ਜੰਮਦਾ ਓਹ। ਓਹ ਲਿਕੁਿਡ ਫੋਰਮ ਵਿਚ ਰਹੇਗਾ ਔਰ ਬਾਕੀ ਜਿਹੜੇ ਨੋਰਮਲ ਹੋਣਗੇ ਓਹ ਨੀਚੇ-ਨੀਚੇ ਰੈ ਡ ਹੋ ਜੇਗਾ ਉੱਪਰ-ਉੱਪਰ ਨਾ ਓਹਦੇ ਚੀਨੀ ਜੰਮ ਜਾਂਦੀ ਐ। ਫਰਿੱਜ ਵਿੱਚ ਰੱਖੋ ਅਲੱਗ ਹੋ ਜਾਂਦਾ ਓਹ ਨ ਨਕਲੀ ਹੁੰਦਾ ਅੱਜ-ਕਲ ਪਤਾ ਨੀ ਕਿਹੜੇ-ਕਿਹੜੇ ਬ੍ਰੈਂਡ ਦੇ ਆ ਰਹਾ ਆ ਸਮਝ ਹੀ ਨੀ ਆਂਦੀ।
ਐਵੀ ਹੈਗਾ ਅੱਜ-ਕੱਲ ਤੇ ਬਸ ਸਿਸਟਮ ਸਾਰਾ।
ਕਿਉਂਕਿ ਸਾਡੇ ਇੰਡੀਆ ਵਿੱਚ ਨਾ ਅਸਲੀ ਚੀਜ਼ ਤਾਂ ਬਾਅ ਚੋਂ ਆਂਦੀ ਐ ਸਭ ਤੋਂ ਪਹਿਲਾਂ ਤਾਂ ਡੁਪਲੀਗੇਟ ਚੀਜ਼ ਆਂਦੀ ਐ।
ਓਹੀ ਕੋਪੀ ਰਾਈਡ ਬਹੁਤ ਹੁੰਦੈ ਕੋਪੀ ਬਹੁਤ ਹੁੰਦੀ ਐ ਹਰ ਇੱਕ ਚੀਜ਼ ਦੀ।
ਪਤਾ ਨੀ ਕਿਹੜੀ-ਕਿਹੜੀ ਚੀਜ਼ਾਂ ਬਣਾ ਦਿੰਦੇ ਨੇ, ਕਈ ਚੀਜ਼ਾਂ ਖਾਣ ਅ ਤੇ ਇੱਕ ਵਾਰੀ ਕਦੀ ਬਿਸ ਬਿਸਕਿਟ ਨੋਰਮਲ ਏਧਰੋਂ ਕਿਤੇ ਗਲੀ ਵਿੱਚੋਂ ਲੈ ਲੋ ਨਾ ਬਿਸਕਿਟ ਤੁਸੀਂ ਖਾਓਗੇ ਨਾ ਐਨਾ ਗੰਦਾ ਟੇਸਟ ਹੁੰਦਾ। ਕਿਸੇ ਅੱਛੀ ਬੇਕਰੀ ਵਗੈਰਾ ਤੋਂ ਬਿਸ ਬਿਸਕਿਟ ਲੈ ਕੇ ਆਓ ਉਹੀਓ ਸੇਮ ਪ੍ਰਾਈਜ਼ ਦਾ ਉਹ ਬਿਸਕਿਟ ਐਨਾ ਟੇਸਟੀ ਹੁੰਦਾ। ਕਿਉਂਕਿ ਗਲੀਆਂ ਵਾਲਿਆਂ ਨੇ ਤਾਂ ਇਹੀ ਕਰਨਾ ਉਹਨਾਂ ਨੇ ਤਾਂ ਆਪਣਾ ਪ੍ਰੋਫਿਟ ਦੇਖਣਾ ਬਸ। ਬੰਦੇ ਨੂੰ ਜੋ ਮਿਲ ਲੈ ਨ‌ਈ ਮਿਲ ਰਿਹਾ ਉਹਦਾ ਕੋਈ ਉਹਨਾਂ ਨੂੰ ਲੈਣਾ ਦੇਣਾ ਨੀ ਉਹਨਾਂ ਨੇ ਆ ਆਪਣਾ ਪ੍ਰੋਫਿਟ ਦੇ ਨਾ ਨਕਲੀ ਚੀਜ਼ਾਂ ਤਾ ਸਾਡੀ ਵਿਕਦੀਆਂ ਨੇ। ਐਮੇ ਕਿ ਚਲੋ ਗਲੀਆਂ ਦਾ ਗ ਗਲੀਆਂ ਦਾ ਤਾਂ ਚਲੋ ਹੈ ਹੀ ਐ ਅੱਜ ਪਿਛੇ ਇੱਕ ਚਾਈਨਾ ਦੇ ਵਿੱਚ ਇੰਡੀਆ ਨੇ ਚਾਵਲ ਭੇਜੇ ਸੀ। ਚਾਵਲ ਤੱਕ ਉਹਨਾਂ ਨੇ ਕਹਿਤਾ ਕਿ ਤੁਹਾਡੇ ਨਕਲੀ ਐ ਕਿੰਨੀ ਬੇਜ਼ਤੀ ਐ ਕੰਟਰੀ ਦੀ।
ਓਹ ਤੇ ਹੈ।
ਔਰ ਚਾਵਲ ਗਏ ਸੀ, ਸਾਰੇ ਚਾਵਲ ਚਾਈਨਾ ਵਾਲਿਆਂ ਨੇ ਵਾਪਿਸ ਭੇਜੇ ਨੇ। ਔਰ ਇੱਕ ਮੈਂਗੋ ਜਾਂਦਾ ਸਾਡੇ ਸਿਰਫ਼ ਇੰਡੀਆ ਅੰਦਰ ਮੈਂਗੋ ਹੁੰਦਾ, ਉਨ੍ਹਾਂ ਨੇ ਮੈਂਗੋ ਭੇਜੇ ਸੀ। ਸਾਰਾ ਮੈਂਗੋ ਇਹਨਾਂ ਵਾਪਿਸ ਦਿੱਤੇ ਕਿ ਤਾਡਾ ਲੋਅ ਕੁਆਲਿਟੀ ਦਾ ਮੈਂਗੋ ਐ। ਕਿੰਨੀ ਤੱਗੜੀ ਬੇਜ਼ਤੀ ਐ ਇੰਡੀਆ ਦੀ। ਬਿਲਕੁਲ ਸਹੀ ਔਰ ਇੰਡੀਆ ਨੂੰ ਸਪਾਈਸਸ ਸਪਾਈਸਸ ਦੀ ਕੰਟਰੀ ਕਿਹਾ ਜਾਂਦਾ ਇੰਡੀਆ ਨੂੰ ਸਪਾਈਸਸ ਦੀ ਕੰਟਰੀ, ਬੀ ਸਾਰਾ ਸਪਾਈਸਸ ਸਾਡੇ ਏਧਰ ਹੁੰਦਾ। ਐਮੇ ਕੀ ਕਈ ਕੰਟਰੀਜ ਨੇ ਸਪਾਈਸਸ ਲੈਣੇ ਬੰਦ ਕਰਤੇ ਆ ਇੰਡੀਆ ਕੋਲੋਂ ਕਿਉਂਕਿ ਇਹ ਨਕਲੀ ਚੀਜ਼ਾਂ ਵੇਚ ਰਹੇ ਆ ਅੱਗੇ। ਜੀ ਸਾਡੇ ਇੰਡੀਆ ਅੰਦਰ ਕਰੰਪਸ਼ਨ ਬਹੁਤ ਐ ਹਰ ਇਕ ਚੀਜ਼ ਨਕਲੀ ਬਣ ਰਹੀ, ਅਸਲੀ ਤਾਂ ਪਤਾ ਈ ਨੀ। ਕਹਿੰਦੇ ਅਸਲੀ ਚੀਜ਼ ਹੈ ਵੀ ਯਾ ਨ‌ਈ, ਨਕਲੀ ਤਾਂ ਪਹਿਲੇ ਆਂਦੀ ਏ‌।
ਓਹ ਤੇ ਸਹੀ ਗੱਲ ਏ, ਹੁਣ ਜਿਵੇਂ ਹੁਣ ਮੇਰੇ ਮੇਰੀ ਜਾ ਤਰ ਫਿਟਨੈਸ ਵੀ ਜਿੰਨਾ ਜ਼ਿਆਦੀ ਮੋਬਾਇਲ ਚਲਾਣਾ ਨਾ ਤੇ ਉਹਦੇ ਜਿਹੜੇ ਸਪਲੀਮੈਂਟ ਵਗੈਰਾ ਲਾ ਲ‌ਓ ਤੁਸੀਂ ਪ ਪ੍ਰੋਟੀਨ ਹੋ ਗਿਆ, ਪ੍ਰੋਟੀਨ ਹੋ ਗਿਆ ਉਹ ਵੀ ਅੱਜ-ਕੱਲ ਨਕਲੀ ਆ ਰਹੇ ਨੇ। ਮੇਰੇ ਫਰੈਂਡ ਨੇ ਮੰਗਵਾਇਆ ਸੀ ਇੱਕ।
ਹਾਂਜੀ-ਹਾਂਜੀ।
ਮੰਗਵਾਇਆ ਤੇ ਓਹਨੇ ਓ ਵੋਟਰਮੈਲਨ ਫਲੇਵਰ ਮੰਗਵਾਇਆ ਸੀ। ਤੇ ਡੱਬੇ ਤੇ ਵੋਟਰਮੈਲਨ ਹੀ ਲਿਖਿਆ ਹੋਇਆ ਸੀ ਬਟ ਅੰਦਰੋਂ ਦੀ ਉਹਦਾ ਟੇਸਟ ਨਾ ਸੈਂਟਾ-ਫਰੈਸ਼ ਦਾ ਸੀ।
ਹੂੰ ਹਾਂਜੀ-ਹਾਂਜੀ ਚਲੋ ਠੀਕ ਐ ਜੀ। ਮੈਂ ਤੁਹਾਨੂੰ ਨਾ ਬਾਅ ਚੋਂ ਕਾਲ ਕਰਦੀ ਆ ਮੈਨੂੰ ਨਾ ਕਿਸੇ ਦੀ ਕਾਲ ਆ ਰਹੀ ਐ।
ਠੀਕ ਐ ਜੀ ਠੀਕ।
ਹਾਂਜੀ ਠੀਕੈ। ਮੁੰਡਾ ਆਇਆ ਸੀ ਕੋਈ, ਵਧੀਆ ਗੱਲ ਕਰਕੇ ਗਿਆ ਸੀ। ਕਿੱਥੇ? ਪਤਾ ਨਹੀ ਕਹਿੰਦਾ